ਹੈਲੋ-ਹੈਲੋ।
ਹੈਲੋ।
ਹੈਲੋ।
ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਕੀ ਕਰਦੇ? ਹਾਂਜੀ-ਹਾਂਜੀ, ਫੇਰ ਤੁਸੀਂ ਸੁਣਾਓ?
ਬਸ ਅਹੀ ਵੀ ਬੈਠੇ ਆ, ਠੀਕ ਆ, ਰੋਟੀ ਬਣਾ ਕੇ ਹਟੇ ਆ ਹੁਣੇ।
ਅੱਛਾ-ਅੱਛਾ, ਹਾਂਜੀ।
ਤੁਸੀਂ ਕੀ ਬਣਾ ਲਿਆ?
ਅਸੀਂ-ਅਸੀਂ ਦਾਲ ਬਣਾਈ ਸੀ।
ਅੱਛਾ, ਹੋਰ।
ਹਾਂਜੀ, ਹੋਰ ਵਧੀਆ, ਤੁਸੀਂ ਸੁਣਾਓ?
ਬਸ ਅਸਹੀ ਵੀ ਵਧੀਆ ਸਾਰੇ ਹੁਣ ਐਨੀ ਗਰਮੀ ਸੀਗੀ ਹੁਣ ਕਿ ਥੋੜਾ ਮੌਸਮ ਵਧੀਆ ਹੋਇਆ ਤਾਂ ਥੋੜਾ ਠੀਕ ਲੱਗਣ ਡਿਆ ਐਨੀ ਗਰਮੀ, ਇੰਨੀ ਗਰਮੀ
ਹਾਂਜੀ-ਹਾਂਜੀ, ਸਹੀ ਗੱਲ ਐ।
ਉਥੇ ਮੌਸਮ ਸਹੀ ਆ?
ਹਾਂਜੀ-ਹਾਂਜੀ, ਸਾਡੇ ਵੀ ਇੱਥੇ ਮੀਂਹ ਪੈਂਦਾ ਨੂੰ ਤਿੰਨ-ਚਾਰ ਦਿਨ ਹੋ ਗਏ ਸੀ ਤੇ ਹੁਣ ਸਹੀ ਆ ਮੌਸਮ।
ਹਾਂਜੀ, ਸਾਡੇ ਇੱਥੇ ਵੀ ਹੁਣ ਤਾਂ ਮੌਸਮ ਠੀਕ ਆ।
ਹਾਂਜੀ, ਹੋਰ-ਹੋਰ ਦੱਸੋ ਤੁਸ
ਹੋਰ ਸਭ ਵਧੀਆ ਹੁਣ ਜਿਵੇਂ ਹੁਣ ਤਿਉਹਾਰ ਆਉਣ ਵਾਲੇ ਆ ਤੇ ਓਦਾ ਵੀ ਵਿਆਹ-ਸ਼ਾਦੀ ਆ ਸਾਡੇ ਇੱਥੇ। ਤਾਂ ਕੱਪੜੇ ਲੈਣ ਦੇ ਸੋਚਣ ਦੇ ਸੀਗੇ ਔਨਲਾਈਨ ਵੇਖਿਆ ਕਿੰਨੇ ਐਪ ਵੇ ਲਏ ਜਿਵੇਂ ਮੀਸ਼ੋ, ਐਮਾਜ਼ੋਨ ਤੇ ਮੈਂ ਵੇਖੀ ਸੂਟ ਤੇ ਮੈਨੂੰ ਵਧੀਆ ਵਧੀਆ ਵੀ ਨੀ ਲੱਗੇ ਤੇ ਨਾਲੇ ਓਦਾਂ ਸੋਹਣੇ ਹੈ। ਯਾ ਕੱਪੜੇ ਤੇ ਥੋੜਾ ਡਰ ਲੱਗਦਾ ਕਿਤੇ ਵਧੀਆ ਨੀ ਆਇਆ ਜਾਂ ਕੁਛ ਪ੍ਰੋਬਲਮ ਨਾ ਆਜੇ। ਤੇ ਮੈਂ ਕਿਹਾ ਚੜੋ ਲਾਗੇ ਪਾਸੇ ਵੇਖ ਲੈਂਣੇ ਆ ਲਾਗੇ ਪਾਸੇ ਇੱਥੇ ਹੈਗੀ ਐਂ ਦੁਕਾਨਾਂ ਲੇਕਿਨ ਇੱਥੇ ਏ ਐ ਕੇ ਕੱਪੜਾ ਵੀ ਠੀਕ ਆ ਤੇ ਸੋਹਣੇ ਹੈਗੇ ਲੇਕਿਨ ਇੰਨੇ ਜਿੰਨੇ ਅਪ ਆਪਾਂ ਸੋਚਦੇ ਨਾ ਥੋੜਾ ਜਿਹਾ ਵਧੀਆ ਉੱਦਾਂ ਦਾ ਕੁਛ ਮਿਲਣ ਨੀ ਦੇਆ ਤੇ ਬਜ਼ਾਰ ਜਾਣਾ ਸੋਚਣ ਦੇ ਕਿੰਨੇ ਦਿਨ ਤੋਂ ਹੁਣ ਇੰਨੀ ਗਰਮੀ ਸੀਗੀ
ਹਾਂਜੀ।
ਤੇ ਥੋੜ੍ਹਾ ਮੌਸਮ ਠੀਕ ਵੀ ਹੋਇਆ ਤਾਂ ਮੀਂਹ ਨੀ ਰੁਕਣ ਦੇ ਆ ਫੇਰ ਜਾਣਾ ਔਖਾ ਆ
ਹਾਂਜੀ ਹਾਂਜੀ ਸਹੀ ਗੱਲ ਆ
ਹੁਣ ਵੇਖਣ ਦੇ ਐ ਅਸੀਂ ਕਿੱਥੋਂ ਲੈਣੇ ਕੱਪੜੇ ਸੇਲ ਜੇ ਵੇਖੀਏ ਕੋਈ ਤੇ ਬਾਜ਼ਾਰ ਵੱਡੇ ਜਾਈਏ ਫੇਰ ਹੁਣ ਆ ਬਜ਼ਾਰ ਜਾਣਾ ਤੇ ਉੱਥੇ ਜਾ ਕੇ ਵੇਖ ਕੇ ਆਣਾ ਪਹਿਲਾਂ ਮੈਂ ਦੋ ਕੁ ਦਿਨ ਪਹਿਲਾਂ ਬਾਜ਼ਾਰ ਗਈ ਸੀਗੀ - ਇੱਥੇ ਲਾਗੇ ਪਾਸੇ ਏ ਉੱਥੇ ਮੈਂ ਵੇਖ ਆਈ ਸੀਗੀ ਸੂਟ ਸੂਟ ਤਾਂ ਠੀਕ ਈ ਆ ਨਿਆਣੇ ਹੁਣ ਵੱਡੇ ਹੋ ਗਏ ਨਿਆਣੇ ਕਹਿੰਦੇ ਮੈਂ ਸਾੜੀ ਲੈਣੀ ਐ ਸਾੜੀ ਈ ਮੇਰੇ ਮੈਨੂੰ ਤਾਂ ਹਿਸਾਬ ਨੀ ਹੈਗਾ ਸਾੜੀਆਂ ਦਾ ਕਿੱਦਾਂ ਦੀ ਹੁੰਦੀ ਕੀ ਈ ਕਿੱਦਾਂ ਦੀ ਲੈਣੀ ਹੁੰਦੀ ਆ ਹੁਣ ਆਪੇ ਵੇਖੀ ਜਾਂਦੇ ਆ ਔਨਲਾਈਨ ਵਿਚ ਖਦੇ ਉੱਥੇ ਵੇਖ ਕੇ ਆਏ ਸੀਗੇ ਏ
ਹਾਂਜੀ
ਹਾਂਜੀ ਹੋਰ ਤੁਸੀਂ ਦੱਸੋ ਤੁਸੀਂ ਕ ਕੀਤੀ ਕਦੇ ਔਨਲਾਈਨ ਸ਼ੋਪਿੰਗ
ਹਾਂਦੀ ਹਾਂਦੀ ਈ ਕਿਤੀ ਕਈ ਵਾਰੀ ਹਾਂਜੀ ਔਨਲਾਈਨ ਦਾ ਨਾ ਔਨਲਾਈਨ ਦਾ ਆ ਕੱਪੜਿਆਂ ਦਾ ਡਾਊਟ ਰਹਿੰਦਾ ਪੀ ਈ ਸਹੀ ਆ ਜਾਣਾ ਐ
ਹਾਂਜੀ।
ਹਾਂਦੀ ਕੱਪੜੇ ਦਾ ਨੀ ਪਤਾ ਲੱਗਦਾ ਜੇ ਆਪਾਂ ਦੁਕਾਨ ਤੋਂ ਲੈਈ ਏ ਫੇਰ ਦੇਖ ਕੇ ਲਿਆਏ ਦਾ ਔਨਲਾਈਨ ਦਾ ਫੇਰ ਜਿੱਦਾਂ ਦਾ ਆ ਗਿਆ ਫੇਰ ਰੱਖਣਾ ਨਾ ਪੈਂਦਾ ਆ
ਹਾਂਜੀ ਬਾਰ ਬਸ
ਹਾਂ ਇਹ ਆ ਕਿ ਜੇ ਬ ਤਾ ਮਤਲਬ ਜ਼ਰੂਰੀ ਆ ਕਿਤੇ ਤੇ ਮੰਗਵਾ ਵੀ ਲਈਦਾ ਇਹ ਨਹੀ ਵੈਸੇ ਤਾਂ ਕਈ ਵਾਰੀ ਤਾਂ ਸਹੀ ਨਿਕਲਦਾ ਆ ਕਧੀ ਈ ਐ ਜੇ ਨਾ ਸਹੀ ਨਿਕਲੇ ਏ
ਹਾਂਜੀ ਇਹ ਤਾਂ ਹੈ ਹੁਣ ਮੈਂ ਵੀ ਇੱਕ ਅੱਧੀ ਵਾਰ ਮੰਗਇਆ ਹੀ ਸੂਟ ਤਾਂ ਇੱਕ ਇੱਕ ਵਾਰ ਤਾਂ ਥੋੜਾ ਜਿਆ ਈ ਠੀਕ ਨੀ ਆਇਆ ਹੀ ਜਿੱਦਾਂ ਦਾ ਫੋਟੋ ਚ ਸੋਹਣਾ ਲੱਗਣ ਦੇਆਹੀ ਬਾਅਦ ਚ ਬਹੁ ਸੇਲਣਾ ਆਲਾ ਸੀਗਾ ਤਾਂ ਵਧੀਆ ਨੀ ਆਇਆ ਫਿਰ ਮੈਂ ਸੋਚਿਆ ਚਲੋ ਫਿਰ ਆਪ ਆਪਾਂ ਬਾਜ਼ਾਰ ਤੋਂ ਈ ਲੈ ਲਾਂਗੇ ਇੱਕ ਅੱਧਾ ਸੂਟ ਬਾਅਦ ਚ ਫੇਰ ਮੇਰਾ ਮਨ ਖ਼ਰਾਬ ਹੋ ਗਿਆ ਤੇ ਮੈਂ ਉਹ ਤੋਂ ਬਾਅਦ ਜਦ ਬਾਜ਼ਾਰ ਤੋਂ ਹੀ ਲਏ ਓਦਾਂ ਮੈਂ ਮੰਗਾਇਆ ਨੀ ਕਦੇ ਕਿਉਂਕਿ ਸੂਟ ਮਹਿੰਗਾ ਵੀ ਸੀਗਾ ਲੇਕਿਨ ਸੋਹਣਾ ਨੀ ਨਿਕਲਿਆ
ਹਾਂਦੀ ਹਾਂਦੀ ਈ ਇਦਾਂ ਇ ਹੁੰਦਾ ਐ ਅਸੀਂ ਇਹ ਮੰਗਏ ਕਈ ਵਾਰੀ ਈ
ਅੱਛਾ।
ਹਾਂਜੀ ਹਾਂ ਮੈਂ ਮਤਲਬ ਆ ਅਗਰ ਤਾਂ ਰੇਡੀਮੇਡ ਲਓ ਤਾਂ ਰੇਡੀਮੇਡ ਸਹੀ ਲੱਗਦੇ ਏ ਮੈਨੂੰ ਤਾ ਔਨਲਾਈਨ ਜੇ ਮਗਾਓ ਤਾਂ ਰੇਡੀਮੇਡ ਸਈ ਲਗਦੇ ਏ ਆ
ਹਾਂਜੀ ਹਾਂਜੀ ਹੈ ਨੀ ਈ
ਆ ਏਦੇ ਮਤਲਬ ਆ ਹਾਂਜੀ। ਜੇ ਉਦਾਂ ਮੰਗਾਈਏ ਤੇ ਉਦਾਂ ਫੇਰ ਕੱਪੜੇ ਦਾ ਰਹਿੰਦਾ ਵਾ, ਕਿੱਦਾਂ ਦਾ ਆਊਗਾ? ਕਿੱਦਾਂ ਦਾ ਨਈ ਆਊਗਾ। ਇਹ ਨੀ ਪਤਾ ਚੱਲਦਾ?
ਮੈਂ ਵੀ ਓਦਾਂ ਜ਼ਿਆਦਾ ਸਿਲਾ, ਸਿਲੇ-ਸਿਲਾਏ ਮੰਗਵਾਏ। ਹਾਂਜੀ-ਹਾਂਜੀ।
ਹਾਂ। ਕੁੁੜਤੀਆਂ ਮਿਲਦੀਆਂ ਐ, ਕੁੁੜਤੀਆਂ ਅਅ ਏ ਮੈਨੂੰ ਸਹੀ ਲੱਗਦੀਆਂ, ਜਿੱਦਾਂ ਔਨਲਾਈਨ ਮੰਗਾਲੋ ਤਾਂ।
ਹਾਂਜੀ। ਮੈਂ ਵੀ ਜ਼ਿਆਦਾਤਰ ਸਿਲੇ-ਸਿਲਾਏ ਮੰਗ ਹੁੰਨੀ ਆ ਲੇਕਿਨ ਉਹ ਇੱਕ ਮੈਂ ਮੰਗਾ ਕੇ ਵੇਖਿਆ, ਓਦਾਂ ਸਿਲਣ ਲਈ‌ ਲੇਕਿਨ ਉਹ ਵਧੀਆ ਨੀ ਆਇਆ ਫਿਰ। ਹੁਣ ਏਦਾਂ ਈ
ਅ-ਅੱਛਾ।
ਲੇਕਿਨ ਏ ਆ, ਓਨਲਾਈਨ ਜੇ ਆਪਾਂ ਅਰਜੈਂਟਲੀ ਮੰਗਾਣਾ ਹੋਵੇ ਤਾਂ ਵੀ ਕੀ ਫਾਇਦਾ? ਦੁਕਾਨ ਤੋਂ ਆਪਾਂ ਇੱਕ ਦਿਨ ਚ ਲੈ ਆਉਣਾ। ਜੇ ਔਨਲਾਈਨ ਮੰਗਾਓ, ਉਹੀ ਦੋ ਤਿੰਨ-ਚਾਰ ਦਿਨਾਂ ਚ ਸੱਤ ਦਿਨਾਂ ਚ ਏਦਾਂ ਹੁੰਦਾ। ਓਨਲਾਈਨ ਕਿਹੜਾ ਛੇਤੀ ਤੀ ਆ ਜਾਂਦਾ। ਕਦੇ-ਕਦੇ ਤਾਂ ਬਹੁਤ ਦਿਨ ਹੋ ਜਾਂਦੇ। ਦਸ ਦਿਨ, ਬਾਰਾਂ ਦਿਨ ਲੱਗ ਜਾਂਦੇ ਆ। ਔਨ ਲਾਈਨ ਇਹ ਆ, ਬਸ ਇਹ ਆ ਜਾਣਾ ਨੀ ਪੈਂਦਾ।
ਹਾਂ। ਬਾਜ਼ਾਰ ਚ ਨਈ ਜਾਣਾ ਪੈਂਦਾ, ਇਹ ਆ ਫਰਕ। ਜਿਵੇਂ ਗਰਮੀ-ਗੁਰਮੀ ਜਿਆਦਾ ਪੈਂਦੀ ਐ ਨਾ, ਤੇ ਫੇਰ ਨਈ ਘੁੰਮਿਆ ਜਾਂਦਾ। ਬਜ਼ਾਰ ਨਾਲੋਂ ਤਾਂ ਫਿਰ ਵੇਖ ਲਈਦਾ ਕਿ ਆਨਲਾਈਨ ਹੋਜੇ ਚਲ। ਆਜੂਗਾ ਇਦਾਂ ਹੀ ਘਰੇ ਤੇ ਨਾਲੇ ਇਹ ਫਾਇਦਾ ਹੋ ਜਾਂਦਾ।
ਹਾਂਜੀ, ਇਹ ਤਾਂ ਹੈ।
ਤੇ ਜੇ ਗਰਮੀ ਜਿਆਦਾ ਪਈ ਤੇ ਧੁੱਪ ਚ ਕਿੱਥੇ ਘੁੰਮਿਆ ਜਾਂਦਾ।
ਬਿਲਕੁਲ ਬਟ ਏ ਆ ਕਿ ਬਾਜਾਰ ਜਾਓ ਤਾਂ ਆਪਾਂ ਕਿੰਨੀਆਂ ਦੁਕਾਨਾਂ ਚੋਂ ਵੇਖ ਸਕਦੇ ਆ ਆਪਣੀ ਮਰਜ਼ੀ ਨਾਲ ਤੇ ਓਨਲਾਈਨ ਏ ਜਿੰਨੇ ਮਰਜ਼ੀ ਵੇਖ ਲਓ ਹੋਏ ਸਾਰੇ ਠੀਕ ਲੱਗਦੇ, ਬਸ ਇਹ ਕੱਪੜੇ ਦਾ ਪਤਾ ਨਹੀਂ ਲੱਗਦਾ।
ਹਾਂਜੀ-ਹਾਂਜੀ। ਸਹੀ ਗੱਲ ਆ। ਓਨਲਾਈਨ ਚ ਤਾਂ ਫਿਰ ਦਿਲ ਕਰਦਾ ਆ ਵੀ ਲੈ ਲਓ, ਆ ਵੀ ਲੈ ਲਓ, ਆ ਵੀ ਲੈ ਲਓ, ਪਰ ਕੱਪੜੇ ਦਾ ਨਈ ਪਤਾ ਲੱਗਦਾ। ਸੋਹਣੇ ਤਾਂ ਲੱਗਦੇ ਐ‌। ਹਾਂ।
ਔਨਲਾਈਨ ਜਿਵੇਂ ਹੁਣ ਬਲਿੰਕ ਇਟ ਹੈਗਾ ਏ, ਇਹ ਤੋਂ ਤਾਂ ਮੈਂ ਜ਼ਿਆਦਾ ਤਾਂ ਜੋ ਵੀ ਚੀਜ਼ ਮੰਗਾਉਨੀ ਆ, ਉਹ ਪੈਕੇਟ ਆਲੀ ਹੁੰਦੀ ਤਾਂ ਉਹ ਵਧੀਆ ਆਉਂਦੀ ਆ। ਬਟ ਮੈਂ ਕਾ ਕੱਪੜੇ-ਕੁੱਪੜੇ ਦਾ ਮੈਨੂੰ ਓਦਦਾ ਹਿਸਾਬ ਨਹੀ ਆਉਂਦਾ ਔਨਲਾਈਨ, ਜਿਵੇਂ ਹੋਰ ਕੋਈ ਸਮਾਨ ਹੋਵੇ ਓ ਤਾਂ ਔਨਲਾਈਨ ਮੰਗਾਲੋੋ। ਜਰੂਰੀ ਸਮਾਨ ਜਿਵੇਂ ਹੁਣ ਚਲੋ ਜਰੂਰੀ ਕ ਕੰਮ ਲਈ ਕੁਝ ਮੰਗੋਣਾ ਤੇ ਉਦਾਂ ਬਲਿੰਕ ਇਟ ਠੀਕ ਆ ਕਿ ਦਸ ਮਿੰਟ ਚ ਆ ਗਿਆ। ਹੁਣ ਜਰੂਰੀ ਕੱਪੜੇ ਮੰਗਵਾਉਣੇ ਹੋਣ ਤਾਂ ਓ ਤਾਂ ਆਉਂਦੇ ਈ ਤਿੰਨ-ਚਾਰ ਦਿਨਾਂ ਚ ਤਾਂ ਫਿਰ ਕੰਮ ਹੀ ਖਤਮ ਹੋ ਜਾਏ ਤਿੰਨ ਦਿਨ ਤਾਂ
ਹਾਂਜੀ-ਹਾਂਜੀ। ਬਿਲਕੁਲ ਇਹ ਤੇ ਹੈ। ਹਾਂ।
ਤਾਂ ਵੈਸੇ ਅ ਕੱਪੜੇ ਤਾਂ ਠੀਕ ਆ ਜਾਂਦੇ ਆ ਔਨਲਾਈਨ ਮੰਗਾਓ ਤੇ ਇਹ ਆ ਕੀ ਵੇਟ ਕਰਨੀ ਪੈਂਦੀ ਐ।
ਹਾਂਜੀ। ਬਟ ਵੇਟ ਅਸੀਂ ਮੰਗ ਵਾਉਨੇ ਔਨਲਾਈਨ ਉਦੋਂ ਜਿੱਦਾਂ ਜ਼ਰੂਰ ਲੋੜ ਜਿਆਦਾ ਪੈਂਦੀ ਐ। ਤੇ ਇਸ ਕਰਕੇ ਫਿਰ ਇਹ ਹੈ ਕਿ ਜਦ ਆਉਣੇ ਹਨ ਲੇਟ ਤਾਂ-ਤਾਂ ਫਿਰ ਕਾਹਦਾ ਅਰਜੈਂਟ ਮੰਗਾਉਣਾ ਛੇਤੀ
ਸਹੀ ਗੱਲ ਹੈ, ਇਹ ਤੇ ਹੈ ਸਹੀ ਗੱਲ ਆ।
ਫੇਰ ਇਹ ਔਡਰ ਡਿਲੇਅ ਕਰ ਦਿੰਦੇ ਆ, ਹੋਰ ਦਿਨ ਜਿੰਨੇ ਲਿਖਦੇ ਆ ਉਹ ਤੋਂ ਵੀ ਬਾਅਦ 'ਚ ਆਉਂਦਾ। ਫੇਰ ਹੋਰ ਗੁੱਸਾ
ਹਾਂ ਕਈ ਵਾਰੀ ਬਹੁਤ ਲੇਟ ਕਰ ਦਿੰਦੇ ਆ।
ਹਾਂਜੀ, ਮੈਂ ਤਾਂ, ਚਾਹੁੰਦੀ ਹਾਂ ਕਿ ਚਲੋ ਜਲਦੀ ਛੇ ਛੇਤੀ ਤੋਂ ਛੇਤੀ ਆਈ ਜਾਏ ਔਡਰ ਮੇਰਾ
ਸਈ ਗੱਲ ਇਹ ਤੇ ਹੈ, ਸਹੀ ਗੱਲ ਆਪਾਂ ਤਾਂ ਚਲੋ ਦੇਖ ਲੈਂਦੇ ਆ, ਤੇ ਨਿਆਣਿਆਂ ਨੂੰ ਕਹੋ ਨਾ ਤੇ ਨਿਆਣਿਆਂ ਨੂੰ ਕੱਪੜੇ ਉਹਨਾਂ ਨੂੰ ਤੇ ਇਹ ਹੁੰਦਾ ਤੇ ਤੁਸੀ ਬਾਜ਼ਾਰ ਚਲੋ ਤੇ ਲੈ ਕੇ ਆਈਏ
ਨਿਆਣੇ ਬਜਾਰ ਜਾ ਕੇ ਖੁਸ਼ ਵੀ ਤਾਂ ਨਹੀਂ, ਨਿਆਣਿਆਂ ਨੂੰ ਬਸ ਧੁੱਪ ਲੱਗਦੀ ਦੁਪਹਿਰੇ ਲੈ ਜਾ ਨ ਧੁੱਪ ਲੱਗਦੀ ਸ਼ਾਮੀ ਲੇ ਆਓ, ਤੇ ਇਹਨਾਂ ਨੇ ਕੁਛ ਨਾ ਕੁਛ ਖਾਣਾ ਹੁੰਦਾ ਕਿ ਅਸੀਂ ਸ਼ਾਮ ਹੋ ਗਈ ਹੁਣ ਬਾਹਰ ਦਾ ਦਵਾਓ ਕੁਛ।
ਇਕ
ਦੁਪਹਿਰੇ ਤਾਂ ਆਪ, ਆਪ ਵੀ ਨੀ ਹੁਣ ਜਾਇਆ ਜਾਂਦਾ ਹੁਣ ਇੰਨੀ ਧੁੱਪ ਹੋ ਹੁਣ ਤਾਂ ਗਰਮੀ ਅੱਗੇ ਤੱਕ ਅੱਗੇ ਵਧੀ ਜਾਂਦੀ, ਹੁਣ ਦੁਪਹਿਰੇ ਨਾ ਤਾਪ, ਆਪਣੇ ਕੋਲ ਵੀ ਨਹੀ ਜਾਂਦਾ ਜਾਇਆ ਜਾਂਦਾ।
ਸਈ ਗੱਲ ਤੇ ਨਾ ਹਾਂ
ਧੁੱਪ 'ਚ ਤੁਰਨਾ ਕਿਹੜਾ ਸੌਖਾ
ਠੀਕ ਕਹਿੰਦੇ ਮਾਈਕਰੇਨ ਔਰ ਸੁਣਾਓ।
ਹੋਰ ਬਸ ਵਧੀਆ, ਹੁਣ ਸਾਡੇ ਭਰਾ ਦਾ ਵਿਆਹ, ਫਿਰ ਉੱਥੇ ਵੀ ਜਾਣਾ, ਫੇਰ ਉਹਦੇ ਵਿਆਹ ਲਈ ਕੱਪੜੇ-ਕੁੱਪੜੇ ਵੀ ਵੇਖਣ ਦਏ ਆਂ ਹਲੇ ਤਾਂ। ਪਹਿਲਾਂ ਤੋਂ ਤਿਆਰੀਆ ਮੈਂ ਕਹਿੰਦੀ, ਜਿਹੜੇ ਲਾਗੇ ਦੇ ਰਿਸ਼ਤੇਦਾਰ ਆ ਚਲੋ ਉਹਨਾਂ ਲਈ ਤਾਂ ਪਹਿਲਾਂ ਤੋਂ ਤਿਆਰੀ ਰੱਖਣੀ ਪੈਂਦੀ ਆ।
ਸਹੀ ਗੱਲ ਹੈ, ਇਹ ਤੇ ਹੈ।
ਹਾਂਜੀ ਹੁਣ ਆਪਾਂ, ਮੈਂ ਵੇਖਣ ਦੇਈ ਆਂ ਕੱਪੜੇ।
ਹਾਂਜੀ।
ਹੁਣ ਤਾਂ ਇਹ ਐ ਕਿ ਕਪ ਕੱਪੜੇ ਵੀ ਬਹੁਤ ਤਰ੍ਹਾਂ ਦੇ ਆ ਗਏ, ਪਹਿਲਾਂ ਤਾਂ ਦੋ-ਤਿੰਨ ਤਰ੍ਹਾਂ ਦੇ ਮ, ਆਪਾਂ ਵੇਖ ਕੇ ਲੈ ਲਏ ਜਿਹੜੇ ਲੈ ਲਏ ਹੁਨ ਤਾਂ ਵੱਖਰੇ ਤੋਂ ਵੱਖਰੇ, ਹੋਰ ਤੇ ਹੋਰ ਕੱਪੜੇ ਆਈ ਜਾਂਦੇ-ਆਈ ਜਾਂਦੇ।
ਸਹੀ ਗੱਲ
ਨਿਆਣੇ ਫੋਨਾਂ ਤੋਂ ਵੇਖ ਦੇਖ ਲੈਂਦੇ ਆ, ਅਸੀਂ ਇਹ ਆਲਾ ਲੈਣਾ, ਹੁਣ ਇਹ ਚੱਲ ਪਿਆ ਹੁਣ ਇਹ ਲੈਣਾ। ਹੁਣ ਤਾਂ, ਸਮਾਨ ਈ ਬਹੁਤ ਚੱਲ ਪਿਆ ਹੁਣ ਨਵੀਂ ਤੋਂ ਨਵੀਂ ਚੂੜੀਆਂ ਕਿੰਨੀਆਂ ਆ ਗਈਆ, ਸੋਹਣੀਆਂ-ਸੋਹਣੀਆਂ।
ਹਾਂਜੀ-ਹਾਂਜੀ ਸਹੀ ਗੱਲ ਆ, ਫਿਰ ਮੈਚਿੰਗ ਦੀਆਂ ਚੂੜੀਆਂ ਚਾਹੀਦੀਆਂ, ਮੈਚਿੰਗ ਦਾ ਸਮਾਨ। ਚਾਈਦਾ ਬੱਚਿਆ ਨੂੰ ਵੀ। ਬੱਚੇ ਵੀ ਅੱਜ-ਕੱਲ ਦੇ, ਸਾਰੇ ਇੱਕ ਚੀਜ਼ ਮੈਚਿੰਗ ਦੀ ਵਧੀਆ ਚਾਹੁੰਦੇ।
ਹਾਂਜੀ, ਮੇਕਅੱਪ ਵਧੀਆ ਤੋਂ ਵਧੀਆ ਕਰਨਾ ਹੀ, ਹੋਰ ਸਮਾਨ ਲੈ ਕੇ ਦਓ ਵਧੀਆ। ਚੀਜ਼ਾਂ ਲੈਣੀਆ।
ਹਾਂਜੀ, ਸਹੀ ਗੱਲ ਹੈ, ਇਹ ਨਾ ਹਾਂਜੀ-ਹਾਂਜੀ।
ਜੁੱਤੀ ਵੀ ਲੈਣੀ ਹੁਣ ਵਿਆਹ ਹੋਵੇ ਤਾਂ ਕੇੜਾ ਇੱਕ ਚੀਜ਼ ਲੈਣੀ ਹੁੰਦੀ ਕੱਪੜੇ ਲੈ ਣੇ, ਮੇਕਅੱਪ ਲੈਣਾ, ਚੂੜੀਆਂ ਲੈਣੀਆਂ, ਨਿਆਣਿਆਂ ਨੇ ਬਿੰਦੀ-ਬੂੰਦੀ ਲੈਣੀ ਜੁੱਤੀ ਵੇਖਣ ਦਏ ਜੁੱ ਤੀ ਵੀ ਦੁਕਾਨ ਤੋਂ ਲਿਓਣੀ ਆ ਏ ਤਾਂ, ਸਾਰਾ ਕੁਛ ਔਨਲਾਈਨ ਈ ਭਾਲੀ ਜਾਂਦੇ। ਏ ਵੀ ਔਨਲਾਈਨ ਆਜੇ ਓਵੀ ਔਨਲਾਈਨ ਆਜੇ ਲੇਕਿਨ ਜੁੱਤੀਆਂ ਦਾ ਵੀ ਮੈਨੂੰ ਏ ਹੁੰਦਾ ਕੀ ਮੈਂ ਆਪਣੇ ਕੋਲੋਂ ਵੇਖ ਕੇ ਲਿਆਵਾਂ ਕਿਤੇ। ਏ ਹੋ ਟੁੱਟ ਨਾਂ ਜਾਵੇ ਕਿਤੇ ਨਿਆ-ਡੀ ਓ ਫਿਸਲਣ ਵਾਲੀ ਨਾਂ ਹੋਵੇ, ਨਿਆਣੇ ਨਾਂ ਡਿੱਗ ਜਾਣ।
ਹਾਂਜੀ, ਠੀਕ ਆ।
ਨਿਆਣਿਆਂ ਤਾਂ ਹੋਰ ਹੁੰਦਾ ਏ-ਏ ਤਾਂ ਏ ਛੇਤੀ ਕਿਤੇ ਨਾ ਕਿਤੇ ਡਿੱ ਕੇ ਫੇਰ ਸੱਟ ਲਵਾ ਲੈਣੀ।
ਸਈ ਗੱਲ ਆ। ਏ ਤਾਂ ਹੈ ਫਿਕਰ-ਫਿਕਰ ਰੈਂਦਾ ਫੇਰ ਨਿਆਣਿਆਂ ਦਾ ਵੀ।
ਹਾਂਜੀ, ਏ ਤਾਂ ਹੈ।
ਹੋਰ, ਤੁਸੀਂ ਦੱਸੋ ਕੀ ਕਰਦੇ ਤੁਸੀਂ?
ਬਸ ਵਧੀਆ ਚਲੋ ਤੁਹਾਨੂੰ ਕਰਦੀ ਆ ਕੋਲ ਠੀਕ ਆ ਬਾਦ ਚ।
ਹਾਂਜੀ ਸਸ ਸ੍ਰੀ ਕਾਲ ਤੁਹਾਡੇ ਨਾਲ ਗੱਲ ਕਰਕੇ ਬੋਤ ਵਧੀਆ ਲੱਗਾ।
ਠੀਕ ਏ ਸਸ